ਹਾਂਜੀ ਸਤਿ ਸ੍ਰੀ ਅਕਾਲ ਜੀ
ਕੀ ਹਾਲ ਚਾਲ ਹੈਗਾ ਵਧੀਆ ਹੋਰ ਸਾਰੇ ਘਰ ਪਰਿਵਾਰ ਵਧੀਆ
ਹਾਂਜੀ ਹਾਂਜੀ ਸਭ ਠੀਕ ਠਾਕ
ਅੱਛਾ ਤੇ ਮੈਂ ਨਾ ਹੁਣ ਮੈਨੂੰ ਪਤਾ ਤਾਂ ਹੈਗਾ ਤੁਸੀਂ ਬੜੇ ਨਿਤਨੇਮ ਦੇ ਪਕ ਪਕੇ ਹੈਗੇ ਓ ਤੇ ਅੰਮ੍ਰਿਤ ਬਾਣੀ ਵੀ ਕਰਦੇ ਅੰਮ੍ਰਿਤ ਵੇਲਾ ਵੀ ਕਰਦੇ ਹੈਗਾ ਸਾਰਾ ਤੇ ਮੈਂ ਵੀ ਵਿਚਾਰ ਬਣਾ ਰਹੀ ਸੀ ਕਿ ਹੁਣ ਕਰਨਾ ਸ਼ੁਰੂ ਕਰਾਂ ਮੈਂ ਤੇ ਅਸੀਂ ਵੀ ਕੋਈ ਪੁੰਨ ਪੁੁੁੰਨ ਕਮਾਈਏ ਤੇ ਮੈਨੂੰ ਦੱਸੋ ਕਿ ਕੀ ਕੀ ਟਾਈਮ ਹੈਗਾ ਕਵੇਂ ਕਰਨਾ ਤਾਂ ਤੁਸੀਂ ਮੈਨੂੰ ਨਾਲ ਲੈ ਚੱਲੋਗੇ ਕਿ ਨਹੀਂ ਲੈ
ਹਾਂਜੀ ਲੈ ਚੱਲਾਂਗੇ ਜੀ ਜ਼ਰੂਰ ਹਾਂਜੀ
ਕਿੰਨੇ ਵਜੇ ਜਾਣਾ ਤੇ ਕੀ ਕੀ ਕਰੀਦਾ ਕਿੰਨਾ ਕੁ
ਹਾਂਜੀ ਮੈਂ ਨਾ ਸਵੇਰੇ ਅੰਮ੍ਰਿਤ ਵੇਲੇ ਢਾਈ ਵਜੇ ਉੱਠਣਾ ਇਸ਼ਨਾਨ ਕਰਨਾ ਹਾਂਜੀ ਇਸ਼ਨਾਨ ਕਰਨਾ ਹਾਂਜੀ ਹਾਂਜੀ ਹਾਂ
ਤੇ ਨੀਂ ਨੀਂਦ ਕਵੇਂ ਖੁੱਲਦੇ ਸੌਦੇ ਕ ਦੋ ਫਿਰ ਤੁਸੀਂ
ਬਸ ਸੋ ਜਾਈਦਾ ਨੌ ਸਾਢੇ ਨੌ ਵਜੇ ਤੱਕ ਸੌ ਜਾਈਦਾ
ਅੱਛਾ ਤੇ ਆਪੇ ਖੁੱਲ ਜਾਂਦੇ ਹੈਗੇ ਉਹਨੇ ਇੰਨੇ ਸਾਲ ਹੋ ਗਏ ਤੁਹਾਨੂੰ ਹੈਂ
ਹਾਂਜੀ ਕਦੀ ਆਪਣੇ ਆਪ ਵੀ ਖੁੱਲ ਜਾਂਦੀ ਹੈ ਕਦੀ ਅਲਾਰਮ ਬੱਜਦਾ ਕਦੀ ਅਲਾਰਮ ਤਾਂ ਪਹਿਲੇ ਵੀ ਅੱਖ ਖੁੱਲ ਜਾਂਦੀ ਵਾਹਿਗੁਰੂ ਜੀ ਉਠਾ ਦਿੰਦੇ ਨੇ
ਅੱਛਾ ਅੱਛਾ ਤੇ ਢਾਈ ਵਜੇ ਉੱਠ ਕੇ ਤੁਸੀਂ ਇਸ਼ਨਾਨ ਵੀ ਕਰ ਲੈਣਾ ਹੈ ਵਾਹ ਜੀ ਵਾਹ
ਫੇਰ ਪੌਣੇ ਕ ਤਿੰਨ ਵਜੇ ਤਿੰਨ ਦਸ ਤੱਕ ਆਪਣਾ ਉੱਥੋਂ ਦੀ ਵਾਸ਼ਰੂਮ ਤੋਂ ਫ੍ਰਰੀ ਹੋ ਕੇ ਫੇਰ ਆ ਕੇ ਆਪਣਾ ਨਿਕ ਨਿਤਨੇਮ ਕਰਨਾ ਕੱਪੜੇ ਆਪਣੇ ਅਸੀਂ ਬਾਥਰੂਮ 'ਚ ਮੈਂ ਰਾਤੀ ਵੀ ਰੱਖ ਲੈਂਦੀ ਵੀ ਸਵੇਰੇ ਮੈਂ ਇਹ ਪਾਉਣੇ ਨੇ ਹਾਂਜੀ ਟਾਵਲ ਵਗੈਰਾ ਜੋ ਵੀ ਸਭ ਸਮਾਨ ਬਾਥ ਆਸਮ 'ਚ ਰੱਖ ਕੇ ਆਪਣਾ ਚਲੇ ਗਏ ਤੇ ਫੇਰ ਇਸ਼ਨਾਨ ਕਰਕੇ ਆਏ ਫੇਰ ਆਪਣਾ ਕੰੰਘੀ ਵਗੈਰਾ ਕੀਤੀ ਤਿਆਰ ਤਿਉਰ ਹੋ ਕੇ ਬੈਠ ਗਏ ਆਪਣਾ ਪਾਠ ਕੀਤਾ ਪਾਠ ਕਰਕੇ ਫੇਰ ਠੀਕ ਸਾਢੇ ਤਿੰਨ ਵਜੇ ਸਾਡੀ ਗੱਡੀ ਆ ਜਾਂਦੀ ਹਾਂਜੀ
ਸਵੇਰੇ ਕੀ ਕਰਦੇ ਜਬਜੀ ਸਾਹਿਬ ਕਰਦੇ ਹਾਂ ਹਾਂਜੀ। ਅੱਛਾ ਤੇ ਫੇਰ ਕ, ਸਾਡੇ ਤਿੰਨ ਵਜੇ ਗੱਡੀ ਆ ਜਾਂਦੀ ਲੈਣ। ਅੱਛਾ ਤੇ ਇਹ ਕਿੰਨੀ ਕੁ ਦੇਰ ਲੱਗਦੀ ਹੈ ਕਰਨ ਵਾਸਤੇ ਜਪਜੀ ਸਾਹਿਬ ਤੁਹਾਨੂੰ ਤਾਂ ਯਾਦ ਹੀ ਹੋਣਾ ਤੁਸੀਂ ਫਟਾਫਟ ਕਰ ਲੈਂਦੇ ਹੋ ਗਏ ਸਾਨੂੰ ਅੱਛਾ ਤੇ ਸਾਨੂੰ ਤਾਂ ਟਾਈਮ ਲੱਗਣਾ ਹੈਗਾ ਪੜਦੇ ਹੋਏ ਆ ਤੇ ਅਸੀਂ ਸੁਣ ਲਈਏ ਕਿ ਫੇਰ ਉਹਦੇ ਤੇ ਮੋਬਾਇਲ ਤੇ ਲਾ ਕੇ ਤਾਂ ਵੀ ਠੀਕ ਹੈਗਾ, ਹੈਂ। ਤਾਂ ਧੀਰੇ- ਧੀਰੇ ਯਾਦ ਵੀ ਹੋਜਏਗਾ ਨਾ ਸਾਨੂੰ ਅੱਛਾ ਤਾਂ ਸਾਢੇ ਤਿੰਨ ਵਜੇ ਆ ਜਾਂਦੀ ਹੈਗੇ ਗੱਡੀ ਲਿਜਾਣ ਵਾਸਤੇ। ਹੈਂ ਤੇ ਹੋਰ ਕਿੰਨੇ ਕੁੱ ਜਣੇ ਹੈਗੇ ਨੇ ਜਾਂਦੇ ਹੈਗੇ ਨੇ ਜਿਹੜੇ।
ਗੱਡੀ ਫੁੱਲ ਹੋਂਦੀ ਹੈ ਸੈਵਨ ਸੀਟਰ ਗੱਡੀ ਹੈਗੀ ਆ।
ਅੱਛਾ- ਅੱਛਾ ਤੇ ਇਹ ਅਸੀਂ ਕਿ ਆਪੇ- ਆਪੇ ਲਾਈ ਹੋਈ ਹੈਗੀ। ਕੀ ਗੁਰਦੁਆਰੇ ਵਾਲਿਆਂ ਦੇ ਹੈਗੇ ਹੈ।
ਸੰਗਤ ਨੇ ਲਗਾਈ ਹੈ ਜੀ ਸੰਗਤ ਨੇ ਸੰਗਤ ਨੇ ਸੰਗਤ ਦੀ ਸੇਵਾ ਲਈ ਲਗਾਈ ਹੈ।
ਅੱਛਾ ਤੇ ਅਸੀਂ ਇੱਦਾਂ ਦੇਣਾ ਹੈਗਾ ਕੁਛ ਮਹੀਨੇ ਦੇ ਮਹੀਨੇ ਕੁਛ ਕਰਾਇਆ ‌ਕਰੁਆ।
ਉੱਥੇ ਕੁਛ ਉਸੋ ਫ੍ਰੀ ਸੇਵਾ।
ਅੱਛਾ ਫ੍ਰੀ ਸੇਵਾ ਹੈਗੀ ਐ ਤੇ ਫੇਰ ਉਹ ਤੇ ਤੁਹਾਡੇ ਤਾਂ ਪੂਰੀਆਂ ਹੋ ਗਈਆਂ ਨੇ ਇ ਸੀਟਾਂ ਤੇ ਮੈਂ ਕਿੱਥੇ ਫੇਰ ਉਹਦੇ ਅੰਦਰ ਫੇਰ
ਕੋਈ ਉਹ- ਉਹ ਤਾਂ ਜਿੰਨੀ ਮਰਜ਼ੀ ਬੈਠਦੇ ਆ ਪਤਾ ਨੀ ਵਾਹਿਗੁਰੂ ਦੀ ਕੀ ਮੇਹਰ ਹੈਗੀ ਐ ਉਸ ਗੱਡੀ ਤੇ ਸੈਵਨ ਸੀਟਰ ਗੱਡੀ ਤੇ ਗੋਧੀਆਂ 'ਚ ਹੀ ਬਿਠਾ ਲੈਂਣ ਦੇ ਸੰਗਤ। ਹਾਂਜੀ ਗੋਦੀਆਂ ਚ ਹੀ ਬੈਠਾ ਦਿੰਦੇ ਨੇ ਕਿਸੇ ਨੂੰ ਵੀ ਵੀਰ ਜੀ ਮਨਾ ਨਹੀਂ ਕਰਦੇ ਕਿ ਨਹੀਂ ਤੁਹਾਨੂੰ ਬਿਠਾਣਾ। ਜੇ ਕਿਸੇ ਦੇ ਘਰ ਦੇ ਪੰਜ- ਛੇ ਮੈਂਬਰ ਹੋਣਗੇ ਫੇਰ ਉਹ ਦੂਸਰਾ ਗੇੜਾ ਲਗਾ ਦਿੰਦੇ ਨੇ।
ਹਾਂ ਹਾਂਜੀ- ਹਾਂਜੀ ਅੱਛਾ- ਅੱਛਾ ਤਾਂ ਫੇਰ ਉੱਥੇ ਫੇਰ ਪਹੁੰਚ ਕੇ ਤਾਂ ਫੇਰ ਗੁਰਦੁਆਰਾ ਸਾਹਿਬ ਕੀ ਕਰੀਦਾ ਜਾ ਕੇ?
ਸਥਾਨ ਬਣਿਆ ਹੋਇਆ ਹੈ, ਭਾਈ ਗੁਰਸ਼ਰਨ ਸਿੰਘ ਜੀ ਦਾ ਸਮਰਾਲਾ ਚੌਂਕ।
ਅੱਛਾ।
ਹਾਂਜੀ ਨੀਚੇ ਹੋਸਪਿਟਲ ਹੈ, ਚੌਥੇ ਫਲੋਰ ਦੇ ਉੱਤੇ। ਉਹਨਾਂ ਦਾ ਸਥਾਨ ਬਣਿਆ ਹੋਇਆ ਮਹਾਰਾਜ ਜੀ ਰੱਖੇ ਹੋਏ ਨੇ, ਫੇਰ ਉੱਥੇ ਸਵੇਰੇ ਵਾਹਿਗੁਰੂ ਸਿਮਰਨ ਸ਼ੁਰੂ ਹੁੰਦਾ ਠੀਕ ਪੌਣੇ ਚਾਰ ਵਜੇ।
ਅੱਛਾ।
ਪੌਣੇ ਚਾਰ ਵਜੇ ਸ਼ੁਰੂ ਹੁੰਦਾ, ਸਾਢੇ ਪੰਜ ਵਜੇ ਅਨੰਦ ਸਾਹਿਬ ਦਾ ਪਾਠ ਪੜਦੇ ਨੇ। ਫੇਰ ਹੁਕਮਨਾਮਾ, ਅਰਦਾਸ, ਹੁਕਮਨਾਮਾ ਫੇਰ ਮਹਾਰਾਜ ਜੀ ਆਪਣੇ ਸਥਾਨ ਤੇ ਜਾਂਦੇ ਨੇ ਫੇਰ ਅਸੀਂ ਥੱਲੇ ਉਤਰਦੇ ਹਾਂ।
ਅੱਛਾ ਜੀ ਅੱਛਾ- ਅੱਛਾ, ਅੱਛਾ ਤੇ ਅੱਛਾ ਤੇ ਇਹ ਦੱਸੋ ਕਿ ਨਾਲ ਕੋਈ ਪ੍ਰਸ਼ਾਦ ਪ੍ਰਸ਼ੂਦ ਬਣਾ ਬਨੂੰ ਲੈ ਕੇ ਜਾਣਾ ਹੁੰਦਾ ਹੈ?
ਨਹੀਂ- ਨਹੀਂ ਕੁਛ ਨਹੀਂ ਸਭ ਕੁਛ ਉੱਥੇ ਸੰਗ ਉੱਥੇ ਪ੍ਰਸ਼ਾਦ ਸੰਗਤ ਡੇਢ ਵੱਜੇ ਆ ਪ੍ਰਸ਼ਾਦ ਵਗੈਰਾ ਬਣਾ ਲੈ
ਅੱਛਾ- ਅੱਛਾ, ਅੱਛਾ ਉੱਥੇ ਬੰਦਾ ਹੈਗਾ ਤੇ ਅਸੀਂ ਕੁਛ ਨੀ ਕਰਨਾ ਤੇ ਜੇ ਅ ਅਸੀਂ ਵੀ ਚਾਹੀਏ ਚਾਹੁੰਦੇ ਹੋਏ ਕਿ ਅਸੀਂ ਵੀ ਕੁਛ ਕਰੀਏ ਸਾਡਾ ਵੀ ਕੋਈ ਯੋਗਦਾਨ ਹੋਏ।
ਹਾਂ ਉਹ ਫੇਰ ਉਹ ਹਾਂ ਉਹ ਤੁਹਾਡੀ ਯੋਗਦਾਨ ਦੇ ਵਿੱਚ ਜੋ ਤੁਸੀਂ ਆਪਣਾ
ਉਹ ਮਾਇਆ ਦਾ ਯੋਗਦਾਨ ਕਰਦੀਏ ਫੇਰ ਉੱਥੇ ਹੈਂ, ਸਿੱਧਾ ਦੇ ਦੀਏ ਹੈਂ ਤੇ ਉਹ ਆਪ ਤੇ ਆਪੇ ਲੈ ਲੈਣਗੇ ਸਮਾਨ ਸਮੂਨ ਜੋ ਵੀ ਚਾਹੀਦਾ ਹੈਗਾ ਹੈਨਾ, ਐਵੇਂ ਤਾਂ ਫੇਰ ਇਨਾ ਤਾਂ ਸੇਵਾ ਲੈਣਾ ਠੀਕ ਨਹੀਂ ਨਾ ਜੇ ਤੁਸੀਂ ਸਸ਼ਮ ਹੋ ਤਾਂ ਫੇਰ ਤਾਂ ਕਰਨਾ ਚਾਹੀਦਾ ਹੈਗਾ ਨਾ। ਫੇਰ ਕਿਉਂ ਇਨੀ ਕਿਸੇ ਕੋਲ ਕਰਾਣੀ ਹੈਨਾ, ਤੇ ਫੇਰ ਮਾੜਾ ਜਾਂ ਤਾਂ ਦੇਈਏ ਨਾ ਅਸੀਂ ਨਾ ਗੱਡੀ ਦਾ ਦੇਈਏ ਤੇ ਉੱਥੇ ਖਾਈਏ ਵੀ ਰੋਜ਼ ਤੇ ਹੈ ਮਾੜਾ ਤਾਂ ਕੁਛ ਕਰੀਏ ਨਾ। ਫਿਰ ਐਵੇਂ ਕਰ ਲਾਂਗੇ ਕਿ ਚਲੋ ਓਨਾਂ ਨੂੰ ਈ ਓਥੇ ਦੇ ਦਾਂਗੇ ਹਨਾ ਹਾਂ ਤੇ
ਸਵੇਰੇ ਲਿੰਕ ਆ ਜਾਂਦਾ ਹੈਗਾ ਫੋਨ ਦੇ ਉੱਤੇ ਮੈਂ ਲਿੰਕ ਕਈਆਂ ਨੂੰ ਸ਼ੇਅਰ ਕਰਦੀ ਆਂ ਸਵੇਰੇ।
ਵਾਹ ਜੀ ਵਾਹ ਤੇ ਤੁਸੀਂ ਕਿੰਨੇ ਲੋਕਾਂ ਨੂੰ ਜੋੜ ਲਿੱਤਾ ਹਾਲੇ ਤੱਕ?
ਹਾਂ ਬਸ ਵਾਹਿਗੁਰੂ ਦੀ ਕਿਰਪਾ ਨਾਲ
ਜੇੜੇ ਜੇੜੇ ਮਿਲਦੇ ਨੇ ਤੁਹਾਡੇ ਵਰਗੇ ਬੰਦੇ ਓਨਾਂ ਨੂੰ ਜੋੜੀਦਾ। ਨਾਲ ਓਨਾ ਨੂੰ ਸਵੇਰੇ ਲਿੰਕ ਭੇਜੀ ਦਾ ਤੇ ਨਾਲੇ ਓਨਾਂ ਨੂੰ ਫੋਨ ਕਰਕੇ ਉਠਾ ਦਈਦਾ ਵੀ ਉਠੋ ਪੈਣ ਜੀਂ। ਸਵੇਰੇ ਅੰਮ੍ਰਿਤ ਵੇਲਾ ਹੋ ਗਿਆ, ਹਾਂਜੀ ਹਾਂਜੀ।
ਬਾਬੇ ਨਾਨਕ ਨੇ ਚੰਗੀਆਂ ਡਿਊਟੀਆਂ ਦਿੱਤੀਆਂ ਹੋਈਆਂ ਹੈਗੀਆਂ ਨੇ ਹੈ। ਘਰ ਬੈਠੇ ਬੈਠੇ ਕਮਾਏ ਜਾਂਦੇ ਹੈਗੇ ਪੁੰਨ ਹੈਂ। ਹਾਂ, ਬੋਤ ਵਧੀਆ ਹਾਂ, ਹਾਂ। ਸਈ ਗੱਲ ਏ, ਨਈ-ਨਈ ਜੇ ਚੰਗੇ ਪ ਪਾਸੇ ਦੀ ਹੋਏ ਮੱਤ ਤੇ ਫੇਰ ਬੰਦਾ ਦੂਜੇ ਨੂੰ ਵੀ ਓ ਮੱਤ
ਹਾਂਜੀ ਜਦੋਂ ਓਦਾ ਲੋਕਡਾਊਨ ਲੱਗਾ ਸੀ ਨਾ ਜੀ।
ਹਾਂਜੀ-ਹਾਂਜੀ ਹਾਂ, ਅੱਛਾ-ਅੱਛਾ ਤਾਂ ਦਾ ਸ਼ੁਰੂ ਹੋਇਆ ਹੋਇਆ ਹੈ। ਤੇ ਤਾਂ ਦਾ ਅਨਵਰਤ ਚੱਲੀ ਜਾਂਦਾ ਹੈਗਾ ਹੈ।
ਹਾਂਜੀ ਤਦੋਂ ਤਾਂ ਹਾਂਜੀ, ਹਾਂਜੀ ਰੋਜ਼ ਡੇਲੀ। ਫੇਰ ਕੀ ਬੋਲਦੇ ਸੰਡੇ ਨੂੰ ਚੁਪਹਿਰਾ ਸਾਹਿਬ ਹੁੰਦੈ। ਚਾਰ ਘੰਟੇ ਦਾ, ਹਾਂਜੀ ਤਿੰਨ ਵਜੇ ਤੋਂ ਸੱਤ ਵਜੇ ਤੱਕ।
ਓਹ ਅੱਛਾ ਅੱਛਾ।
ਤੇ ਵਾਹਿਗੁਰੂ ਜੀ ਬੁਲਾ ਲੈਂਦੇ, ਇੱਕ ਵਾਰੀ ਰਹਿਣ ਸਵਾਈ ਹੁੰਦੀ ਮਹੀਨੇ ਚ। ਹਾਂਜੀ ਪੂਰੀ ਰਾਤ ਦੀ ਰਹਿਣ ਸਵਾਈ ਸਵੇਰੇ ਅੰਮ੍ਰਿਤ ਸਵੇਰੇ ਚਾਰ ਵਜੇ
ਅੱਛਾ।
ਅਰਦਾਸ ਸ਼ੁਰੂ ਹੋ ਜਾਂਦੀ ਐ।
ਅੱਛਾ, ਅੱਛਾ, ਅੱਛਾ।
ਹਾਂਜੀ।
ਅੱਛਾ, ਚੰਗੇ ਪਾਸੇ ਲੱਗੇ ਹੋਏ ਹੈਗੇ ਓ ਹਾਂ। ਅੱਛਾ, ਹਾਂ ਸਈ ਗੱਲ ਹੈਗੀ। ਤੇ ਫੇਰ ਤੁਸੀਂ ਸਾਡੇ ਛੇ ਵਜੇ ਓਥੋਂ ਚੱਲਦੇ ਓ ਤੇ ਕਿੰਨੇ ਕੁ ਵਜੇ ਤੱਕ ਪਹੁੰਚ ਜਾਈਦਾ ਘਰ ਸੱਤ ਕੁ ਵਜੇ ਤੱਕ ਹੈ।
ਨਈ ਨਈ ਸਾਢੇ ਛੇ ਵਜੇ ਨੀ ਮੈਂ ਚੱਲਦੀ ਹੈਗੀ, ਸਾਢੇ ਪੰਜ ਵਜੇ ਤਾਂ ਸਮਾਪਤੀ ਹੁੰਦੀ ਐ। ਅਰਦਾਸ ਹੁੰਦੀ ਐ, ਫ਼ਿਰ ਹੁਕਮਨਾਮਾ। ਉਸ ਤੋਂ ਬਾਅਦ ਪ੍ਰਸ਼ਾਦ ਵਗੈਰਾ ਦੇਗ ਦਾ ਲੈ ਕੇ ਥੱਲੇ ਯਾਨੀ ਕਿ ਛੇ ਵੱਜਨ ਨੂੰ ਦਸ ਮਿੰਟ ਤੇ ਅਸੀਂ ਗੱਡੀ ਚ ਹੋਨੇ ਆ ਤੇ ਛੇ ਵਜੇ ਕਦੇ ਪੰਜ, ਛੇ, ਪੰਜ ਛੇ ਦਸ ਤੇ ਅਪਨੇ ਘਰ ਹੁੰਨੇ ਆ।
ਓ ਫੇਰ ਤਾਂ ਚੰਗਾ ਹੈਗਾ ਤਾਂ ਤੱਕ ਤਾਂ ਮਤਲਬ ਅੱਧੇ ਤਾਂ ਸਾਡੇ ਘਰ ਦੇ ਉੱਠੇ ਵੀ ਨੀ ਹੋਨੇ ਹੈਗੇ ਤੇ ਸਾਡਾ ਨਿਤ ਤਨੇਮ ਤਾਂ ਸਾਰਾ ਕੁਛ ਓਥੇ ਸਭ ਕੁਛ ਹੋ ਕੇ, ਪੋਜ਼ੀਟਿਵ ਹੋ ਕੇ ਅਤੇ ਤੁਸੀਂ ਘਰ ਪੋਚ ਕੇ ਤੇ ਅਪਨਾ ਕੰਮ ਕੁਮ ਸ਼ੁਰੂ ਕਰੋ। ਉੱਠਣ ਤੋਂ ਪਹਿਲੇ ਤਾਂ ਫਿਰ ਸਾਰਾ ਦਿਨ ਚੰਗਾ ਗੁਜ਼ਰਦਾ ਹੈਗਾ ਹੈਨਾ ਫ਼ਿਰ ਚਿੰਤ ਤਾ ਵੀ ਨਹੀ ਰਹਿੰਦੀ ਕਿ ਮੈਂ ਅੱਜ ਦਾ ਕੁੱਛ ਕੀਤ ਤਾ ਨੀ ਤੇ ਮੇਰਾ ਤਾਂ ਸਮਾਂ ਨਿਕਲ ਗਿਆ ਹੈ, ਐ ਨੀ ਰਹਿੰਦਾ ਫੇਰ ਨਾ।
ਬਸ ਫ਼ਿਰ ਅਪਨੀ ਸਬਜ਼ੀ ਸੁਬਜੀ ਬਨਾਈ ਦੀ ਐ, ਰੋਟੀ ਬਨਾਈ ਦੀ ਐ ਬਨਾ ਬਨੂ ਕੇ ਬੇ ਟੇ ਨੂੰ ਦੇਈਦੀ ਐ ਸਰਦਾਰ ਜੀ ਨੂੰ ਦੇਈਦੀ ਐ, ਚਲੋ ਜੀ। ਉਸ ਤੋਂ ਬਾਦ ਆਪਾਂ ਸੋ ਜਾਇਦੈ, ਕੰਮ ਆਪਾਂ ਕਰੀ ਦੈ ਬਾਰਾਂ ਵਜੇ ਸ਼ੁਰੂ। ਘਰ ਦਾ ਕੰਮ ਬਾਰਾਂ ਵਜੇ ਸ਼ੁਰੂ, ਹਾਂ। ਫੇਰ-ਫੇਰ ਸਰੀਰ ਐ ਜੀ, ਥੱਕ ਜਾਂਦਾ। ਸੋਣਾ ਵੀ ਇਹਨੇ ਜ਼ਰੂਰੀ ਹੈਗਾ‌‌। ਹਾਂ, ਦੋ ਘੰਟੇ, ਇੱਕ ਘੰਟਾ, ਡੇਢ ਘੰਟਾ ਸੋ ਜਾਂਨੀ ਆ।
ਹਾਂ। ਨਹੀਂ ਸਹੀ ਗੱਲ ਹੈਗੀ‌‌। ਫ਼ਿਰ ਦੁਬਾਰਾ ਤੁਸੀਂ ਆਪਣਾ ਦੁਬਾਰਾ ਚਾਰਜ ਹੋ ਕੇ ਤੇ ਆਪਣਾ ਦੁਬਾਰਾ ਕਰੀਦਾ ਤੇ ਫੇਰ ਸ਼ਾਮੀ ਵੀ ਕੁੱਛ ਕਰੀਦਾ ਹੈਗਾ, ਸ਼ਾਮ ਦਾ ਵੀ ਕਰਦੇ ਓ ਕੁਛ, ਰਹਿਰਾਸ ਤੇ ਸੁਖਮਨੀ ਜਾਂ ਕੁਛ ਕਰਦੇ ਓ, ਹਾਂ। ਹਾਂ, ਰਹਿਰਾਸ।
ਦਿਨ-ਦਿਨੇ ਤਾਂ ਮੈਂ ਕੀ ਬੋਲਦੇ ਵਾਹਿਗੁਰੂ ਦੀ ਮਿਹਰ ਨਾਲ, ਜਪੁਜੀ ਸਾਹਿਬ ਦੇ ਪਾਠ ਹੁੰਦੇ ਈ ਰਹਿੰਦੇ ਆ। ਸਿਰ ਢੱਕਿਆ ਹੁੰਦਾ ਆਪਣਾ, ਬਸ ਜਪਜੀ ਸਾਹਿਬ ਦੇ ਪਾਠ ਮੈਂ ਲਾਈ ਰੱਖਦੀ। ਮੈਨੂੰ ਜਪਜੀ ਸਾਹਿਬ ਦਾ ਪਾਠ ਬੋਤ ਵਧੀਆ ਲੱਗਦਾ, ਬੋਤ
ਅੱਛਾ, ਤੁਹਾਨੂੰ ਸਭ ਤੋਂ ਚੰਗਾ ਉਹੀ ਲੱਗਦਾ ਹੈਗਾ ਹੈ। ਹਾਂ, ਬਿਲਕੁਲ ਹਾਂ, ਸਹੀ ਗੱਲ ਹੈਗੀ। ਨਹੀਂ ਬਹੁਤ ਵਧੀਆ। ਇਹ ਦੇਖੋ ਐਵੇਂ ਦੇ ਭਾਵ ਹੋਣ ਤੇ ਸਾਰੇ ਕੰਮ ਤੁਹਾਡੇ ਵੱਡੇ ਵਧੀਆ ਹੋਨੇ ਈ ਹੋਨੇ ਹੈਗੇ ਨੇ ਹਨਾ। ਹਾਂ-ਹਾਂ ਨਹੀਂ ਬਹੁਤ ਵਧੀਆ, ਬਹੁਤ ਚੰਗੀ ਗੱਲਾਂ ਹੈਗੀਆਂ ਨੇ। ਤੇ ਅੱਛਾ ਚੰਗੀ ਗੱਲ ਏ ਤੇ ਫਿਰ ਐਹ ਦੱਸੋ ਤੁਸੀਂ ਐਹ ਇੱਥੇ ਜਿਹੜਾ ਹੈਗਾ ਕਿੰਨਾ ਦੀ ਹੈਗੀ ਏ ਇੱਥੇ, ਮਤਲਬ ਕਿੰਨੇ ਬਨਾਇਆ ਤੇ ਕਿੰਨੇ ਸ਼ੁਰੂ ਕਿਤ ਤੋ ਹੋਇਆ ਐਥੇ। ਐ
ਸ਼ੁਰੂ ਕੀਤਾ ਨਾ ਭਾਈ ਗੁਰਸ਼ਰਨ ਸਿੰਘ ਜੀ ਨੇ।
ਅੱਛਾ, ਭਾਈ ਗੁਰਸ਼ਰਨ ਜੀ ਤੇ ਇਹ ਕਿੱਥੇ ਇੱਥੇ ਐਹ ਆ ਲੁਧਿਆਣੇ ਦੇ ਹੈਗੇ ਨੇ, ਕਿਹੜੇ ਗੁਰਦੁਆਰੇ ਤੋਂ ਪਹਿਲੇ ਜੁੜੇ ਹੋਏ ਸੀ ਇਹ। ਲੁਧਿਆਣੇ ਦੇ ਮਾਡਲ ਟਾਊਨ ਰਹਿੰਦੇ। ਅੱਛਾ, ਤਾਂ ਐਹ ਕਿੱਥੋਂ ਜੁੜੇ ਹੋਏ ਸੀ ਪਹਿਲੇ ਮਤਲਬ, ਇਹਨਾਂ ਨੂੰ ਕਿਵੇਂ ਐਵੇਂ ਵਿਚਾਰ ਆਇਆ, ਕਿ ਅਸੀਂ ਐਸ ਜਗ੍ਹਾ ਤੋਂ ਸ਼ੁਰੂ ਕਰੀਏ।
ਇਹ ਨਾ ਪਹਿਲੇ-ਪਹਿਲੇ ਨਾ ਗੁਰਦੁਆਰੇ ਸਾਹਿਬਾਂ 'ਚ ਕਰਦੇ ਹੁੰਦੇ ਸੀਗੇ। ਅਲੱਗ-ਅਲੱਗ ਹਾਂਜੀ ਤੇ ਫਿਰ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਸੀਗੇ। ਪਰ ਸਾਨੂੰ ਜਦੋਂ ਪਤਾ ਤਾਂ ਲੱਗਦਾ ਸੀਗਾ, ਅਸੀਂ ਉਦੋਂ ਚਲੇ ਜਾਂਦੇ ਸੀਗੇ। ਕਦੀ-ਕਦੀ ਏਦਾਂ ਆਮ ਨੀ ਪਤਾ ਹੁਣ ਇਸ ਸਥਾਨ ਤੇ ਰੋਜ਼ ਹੋਨਾ ਈ ਹੋਨਾ ਸਵੇਰੇ ਅੰਮ੍ਰਿਤ ਵੇਲਾ, ਹਾਂਜੀ।
ਜਿਹੜੇ ਸਾਡੇ ਬਾਕੀ ਸਾਰੇ ਸਿੱਖ ਸਾਹਿਬਾਨ ਹੈਗੇ ਨੇ ਤੇ ਉਹ ਐਵੇਂ ਕੋਈ ਕਹਿੰਦਾ ਨੀ ਸਾਰੇ ਬਨੇ ਹੋਏ ਨੇ, ਪਹਿਲੇ ਈ ਗੁਰੂ ਦਾ ਸਥਾਨ ਬਨਿਆ
ਨਾ-ਨਾ, ਨਾ-ਨਾ ਕੋਈ ਨੀ ਨਹੀਂ-ਨਹੀਂ ਕੋਈ ਨੀ ਕਹਿੰਦੇ, ਉਹ ਤੇ ਸੰਗਤ ਨੂੰ ਜੋੜਦੇ ਆ, ਘੱਟੋ-ਘੱਟ ਨੀ ਲੱਖ ਲੱਖਾਂ ਸੰਗਤ ਜੁੜੀ ਹੋਈ ਉਹਨਾਂ ਨਾਲ।
ਅੱਛਾ, ਅੱਛਾ-ਅੱਛਾ ਤੇ
ਜੀ, ਹੁਣ ਦਿੱਲੀ ਗਏ ਹੋਏ ਸੀਗੇ। ਹਾਂਜੀ। ਜੀ, ਵਿਦੇਸ਼ ਵੀ ਜਾਂਦੇ ਨੇ, ਹੁਣ ਆਹ ਦਿੱਲੀ ਜਾ ਕੇ ਆਏ ਨੇ ਸ਼ਨੀਵਾਰ ਨੂੰ। ਦਿੱਲੀ ਸੀਗਾ ਪ੍ਰੋਗਰਾਮ ਇਹਨਾਂ ਦਾ ਤੇ ਸੰਡੇ ਨੂੰ ਫਿਰ ਇਹਨਾਂ ਦਾ ਕੀ ਬੋਲਦੇ ਸਾਰਨ ਪੂਰ ਸੀਗਾ।
ਅੱਛਾ, ਅੱਛਾ-ਅੱਛਾ ਅੱਛਾ-ਅੱਛਾ।
ਫਿਰ ਉੱਥੇ ਅੰਮ੍ਰਿਤ ਵੇਲਾ ਜਦੋਂ ਹੁੰਦਾ ਨਾ, ਨ੍ਹੇਰੇ ਵਿੱਚ ਹੁੰਦਾ। ਤੇ ਕੀ ਬੋਲਦੇ ਹੋਰ ਰਾਗੀ ਜੱਥੇ ਬੈਠੇ ਹੁੰਦੇ ਆ। ਬੜਾ ਵਧੀਆ ਹੁੰਦਾ ਹਾਂਜੀ।
ਤੇ ਫਿਰ ਇਹ ਦੱਸੋ ਮੈਨੂੰ ਤਾਂ ਨਾ ਸ਼ਬਦ ਕੀਰਤਨ ਬਹੁਤ ਈ ਚੰਗਾ ਲੱਗਦਾ। ਬੜਾ ਮੇਰਾ ਮਨ ਲੱਗਦਾ ਹੈਗਾ। ਉਹ ਵੀ ਕਰਦੇ ਹੈਗੇ ਨੇ ਇੱਥੇ ਕਦੀ-ਕਦੀ, ਸ਼ਬਦ ਕੀਰਤਨ ਹੁੰਦਾ ਹੈਗਾ ਹੈਂ। ਅੱਛਾ ਹਾਂ, ਉਹ ਤਾਂ ਬਹੁਤ ਈ ਵਧੀਆ ਲੱਗਦਾ ਹੈਗਾ। ਅਸੀਂ ਵੀ ਏ ਹੁੰਦੇ ਸੀ ਨਾ ਛੋਟੇ ਤੇ ਕਦੋਂ ਜਦੋਂ ਗੁਰਪ ਪੁਰਬ ਹੋਣਾ ਤੇ ਉਹ ਬੱਚੇ ਕਰਦੇ ਹੈਗੇ ਨਾ, ਉਹਨਾਂ ਨੂੰ ਮਤਲਬ, ਇਨਵਾਈਟ ਕਰਦੇ ਹੈਗੇ ਨੇ ਕਿ ਪ੍ਰੋਗਰਾਮ ਵਾਸਤੇ ਆਪਣੇ ਬੱਚੇ ਭੇਜੋ ਤੇ ਸਾਨੂੰ ਵੀ ਨਾ ਇਹ ਜਿਹੜਾ, ਹੁੰਦਾ ਇਸਤਰੀ, ਮਹਿਲਾ ਮੰਡਲ ਹੁੰਦਾ ਗੁਰ ਦੁਆਰੇ ਦਾ, ਫਿਰ ਉਹਨਾਂ ਨੇ ਸਾਨੂੰ ਵੀ ਬਚਪਨ ਵਿੱਚ ਨਾ ਕੁਛ ਸਿਖਾਏ ਸੀ ਸ਼ਬਦ ਨਾ, ਉਹ ਮੈਨੂੰ ਹਲੇ ਤੱਕ ਯਾਦ ਹੈਗ ਗੇ ਨੇ ਹਾਂ, ਬਹੁਤ ਵਧੀਆ ਲੱਗਦਾ ਹੈਗਾ, ਮੇਰਾ ਤਾਂ ਬੜਾ ਈ ਦਿਲ ਲੱਗਦਾ ਹੈਗਾ।
ਕੋਈ ਨੀ ਤੁਹਾਨੂੰ ਸਵੇਰੇ ਉਠਾਵਾਂਗੇ, ਸਵੇਰੇ ਉਠਾਵਾਂਗੇ ਵਟਸਐਪ ਤੇ ਨੰਬਰ ਤੁਹਾਡਾ ਫੀਡ ਕਰ ਲਾਂਗੇ। ਤੁਹਾਨੂੰ ਸਵੇਰੇ ਉਠਾਵਾਂਗੇ, ਤੁਹਾਨੂੰ ਲਿੰਕ ਭੇਜਾਂਗੇ ਜੁੜ ਜਾਏ, ਵਾਹਿਗੁਰੂ ਦੇ ਸਿਮਰਨ'ਚ, ਨਹੀਂ
ਤੱਕ ਨਹੀ ਹੈਗਾ, ਮੈਨੂੰ ਤਾਂ ਐਵੇਂ ਲੱਗਦਾ ਫੋਨ ਵੀ ਕਰਨਾ ਤਾਂ ਵੀ ਮੇਰੇ ਕੋਲ ਉੱਠਿਆ ਨਹੀ ਜਾਣਾ, ਠਾਈ ਵਜੇ ਮੈਂ ਸੋਚ ਈ ਨਹੀ ਸਕਦੀ, ਮੈਂ ਕਦੇ ਉਠ ਵੀ ਸਕਣੀ ਆ, ਹਾਂ।
ਤੁਸੀਂ ਸਵਾ ਤਿੰਨ ਉਠੋ, ਤੁਸੀਂ ਕਿਹੜਾ ਉੱਥੇ ਸਥਾਨ ਤੇ ਜਾਣਾ, ਅਪਣਾ ਸਵਾ ਤਿੰਨ ਵਜੇ ਉੱਠੋ, ਨਹੀਂ ਤੁਹਾਡੇ ਕੋਲ ਇਸ਼ਨਾਨ ਕੀਤਾ ਜਾਂਦਾ ਅਪਣਾ ਮੂੰਹ-ਹੱਥ ਧੋਓ ਅਪਣਾ ਲਿੰਕ ਤੁਹਾਨੂੰ ਭੇਜਿਆ ਹੋਣਾ, ਉਹਨੂੰ ਓਕੇ ਕਰੋ ਬਹਿਜੋ ਬਸ।
ਚਲੋ ਠੀਕ ਏ, ਠੀਕ ਏ ਫਿਰ ਪੱਕਾ ਰਿਹਾ, ਹਾਂ, ਹਾਂਜੀ-ਹਾਂਜੀ, ਨਹੀਂ-ਨਹੀਂ ਕੁਛ ਇਹ ਤਾਂ ਕੁਛ ਈ ਦਿਨ ਜਾਵਾਂਗੇ ਤਾਂ ਫਿਰ ਨਾ ਆਦਤ ਪੈ ਜਾਂਦੀ, ਗੇ ਨਾਂ ਚਸਕਾ ਲੱਗ ਜਾਂਦਾ ਨਾ, ਫਿਰ ਜਾਏ ਬਿਨਾਂ ਨਹੀਂ ਰੁਕਿਆ ਜਾਂਦਾ ਹੈਗਾ, ਚਲੋ ਬਹੁਤ ਵਧੀਆ। ਹਾਂ-ਹਾਂ, ਚਲੋ, ਠੀਕ ਹੈਗਾ। ਬਹੁਤ ਵਧੀਆ ਲੱਗਿਆ, ਤੇ ਮੈਨੂੰ ਤੁਸੀਂ ਮੈਂ ਤੁਹਾਡੀ ਇੰਤਜ਼ਾਰ ਕਰਾਂਗੀ ਫੋਨ ਦੀ, ਮੈਨੂੰ ਜ਼ਰੂਰ ਕਰਿਓ ਜੇ ਤਾਂ ਲੈਕੇ ਜਾ
ਠੀਕ, ਠੀਕ ਹੈ ਜੀ ਠੀਕ ਹੈ, ਲੈਜਾਂਗੇ, ਸ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਆਹ
ਓਕੇ, ਓਕੇ
ਮੈਮ ਉਠੇ?